ਹੈਲੋ, ਹੈਲੋ ਹਾਂਜੀ ਸਸ਼੍ਰੀ ਕਾਲ।
ਸਸ੍ਰੀ ਕਾਲ ਜੀ, ਆਵਾਜ਼ ਆ ਰਈ ਐ ਤੁਆਨੂੰ?
ਹਾਂਜੀ, ਆਂਦੀ ਪਈ ਐ ਆਵਾਜ਼।
ਹਾਂਜੀ ਕਿਵੇਂ ਓ?
ਬਸ ਵਦੀਆ, ਤੁਸੀਂ ਸੁਣਾਓ ਤੁਸੀਂ ਕਿੱਦਾਂ?
ਵਦੀਆ ਜੀ, ਕੀ ਕਰਦੇ ਸੀ?
ਮੈਂ ਕੁਛ ਨਈਂ ਬਸ ਹੁਣ ਰਾਤ ਦੀ ਰੋਟੀ ਹੋਈ ਸੀ ਤੇ ਬਸ ਟੈਲ ਰਏ ਆਂ ਬਾਰ।
ਅੱਛਾ, ਵਦੀਆ। ਮੈਂ ਵੀ ਬਸ ਹੁਣ ਐਵੇਂ ਈ ਪਈ ਸੀਗੀ, ਦੋ ਮਿੰਟ ਲਈ, ਮੈਂ ਕਿਆ ਚਲੋ ਰੋਟੀ ਖਾ ਲਈ ਆ,
ਕੀ ਬਣਾਇਆ ਸੀ?
ਅਸੀਂ ਅੱਜ ਮੈਂ ਤਾਂ ਅੱਜ ਨਾ ਬਾਹਰੋਂ ਹੀ ਮੰਗਵਾਇਆ ਸੀਗਾ ਅੱਜ ਥੱਕ ਗਈ ਸੀ ਬਣਾਉਣ ਨੂੰ ਦਿਲ ਨ ਕੀਤਾ ਸਵੇਰੇ ਦੁਪਹਿਰੇ ਤੇ ਬਣਾਇਆ ਸੀਗਾ ਮੈਂ ਇਹ ਮਿਕਸ ਵੇਜ ਅਤੇ ਰਾਇਤਾ ਨਾਲ ਚਟਣੀ ਲੱਸੀ ਰੋਟੀ ਚੌਲ ਦਾਲ
ਵਧੀਆ ਤੁਸੀਂ ਤਾਂ ਪ੍ਰੋਪਰ ਪੂਰੀ ਰੋਟੀ ਬਣਾਈ
ਅੱਛੀ ਲੱਗਦੀ ਹੈ ਮਿਕਸ ਵੈਜ ਤੇ ਖੈਰ
ਹਾਂਜੀ ਹਾਂਜੀ ਅੱਛ ਸੁੱੱਕੀ ਵੀ ਜ ਵਧੀਆ
ਲੇਕਿਨ ਇਸ ਟਾਈਮ ਤੇ ਗਰਮੀਆਂ ਚੱਲ ਰਹੀਆਂ ਨੇ ਤੇ ਗਰਮੀ ' ਤਾਂ ਉਨੀ ਜ਼ਿਆਦਾ ਵੈਜੀਟੇਬਲਸ ਆਉਂਦੀਆਂ ਨਹੀਂ ਨਾ
ਹਾਂਜੀ ਨਹੀਂ ਥੋੜ੍ਹੀ ਬਹੁਤ ਜਿਹੜੀ ਵਿ ਆਉਂਦੀਆਂ ਨੇ ਮਾੜੀ ਮੋਟੀਆਂ ਸਬਜ਼ੀਆਂ ਮਿਕਸ ਕਰ ਲਈਦੀ ਹੈ ਜਿਵੇਂ ਸ਼ਿਮਲਾ ਮਿਰਚ ਹੋਗਿਆ ਫੁੱਲ ਗੋਭੀ ਹੋਗਈ ਭਿੰਡੀ ਵੀ ਹੋ ਗਈ ਆ ਭਿੰਡੀ ਆਪਾਂ ਪਾਉਂਦੇ ਨੇੀਗੇ ਉਹ ਕੜੀ ਕੁੜੀ ਚ ਪੈਂਦਾ ਹਾਂਜੀ
ਛੱਡਦੀ ਫਿਰ ਮਿਕਸ ਵਿੱਚ
ਨਹੀਂ ਮਿਕਸ ਚ ਨਹੀਂ ਪਾਉਂਦੇ ਆਪਾਂ ਉਹ ਭੰਡੀ ਘੱਟ ਹੀ ਖਾਂਦੇ ਹ ਅਸੀਂ ਅਤੇ ਬਾਕੀ ਜਿਹੜੀਆਂ ਵੀ ਸਬਜ਼ੀਆਂ ਮਟਰ ਹੋ ਗਏ ਬੀਨ ਪੀਸ ਉਹ ਕਰ ਲੈਂਦੇ ਹਾਂ ਆਲੂ ਪਾ ਲੈਂਦੇ ਹਾਂ ਮੈਨੂੰ ਬਹੁਤ ਵਧੀਆ ਲੱਗਦੀ ਹੈ ਮਿਕਸ ਵੈਜ
ਹਾਂਜੀ ਮਿਕਸਸ਼ ਤੇ ਖੈਰ ਵਧੀਆ ਲੱਗਦੀ ਹੈ ਮਿਕਸ ਵੈਜ ਤੇ ਸਰਦੀਆਂ ਚ ਤੇ ਨਹੀਂ ਕੁਛ ਸਮਝ ਆ ਰਿਹਾ ਥੋੜੀ ਥੋੜ੍ਹੀ ਸਬਜ਼ੀ ਅਗਰ ਬਚ ਬੱਚਿਆਂ ਪਈਆਂ ਨੇ ਤੇ ਬਸ ਮਿਕਸ ਵੈੱਜ ਬਣਾ ਲਓ ਸਭ ਮਿਕਸ ਉਕਸ ਕਰਕੇ ਬਥੇਰੀ ਸਬਜ਼ੀਆਂ ਆਉਂਦੀਆਂ ਸਰਦੀਆਂ 'ਚ ਅਤੇ
ਹਾਂਜੀ ਹਾਂ ਜੇਤੇ ਕਲਾਈਮੇਟ ਵੀ ਸਾਡੇ ਇੱਥੇ ਠੰਡਾ ਹੀ ਆ ਮੀਂਹ ਮੂੰਹ ਪੈਂਦਾ ਵਾ ਦੋ ਤਿੰਨ ਦਿਨ ਹੋ ਗਏ ਹਾਂਜੀ
ਨਹੀਂ ਸਾਡੇ ਇੱਧਰ ਤਾਂ ਖੈਰ ਬੜ ਬਥੇਰੀ ਗਰਮੀ ਉਦੀ ਵੀ ਹੈ
ਅੱਛਾ
ਤੇ ਆ ਇੱਥੇ
ਪੰਜਾਬ ਸਾਈਡ ਤੋਂ
ਨਹੀਂ ਅਹ ਮੈਂ ਤੇ ਯੂਪੀ
ਓਕੇ ਤੇ ਨਹੀਂ ਹੁਣ ਉੱਥੇ ਗਰਮੀ ਹੋਣੀ ਹੈ ਨਾ
ਹਾਂਜੀ ਬਹੁਤ ਜ਼ਿਆਦਾ
ਮੀਂਹ ਪਏ ਨੀ ਜੇ ਉੱਥੇ ਦੇ
ਨਾ ਨਾ ਅੱਜ ਕੋਈ ਮੀ ਮਾਂ ਦਾ ਕੋਈ ਨਾਮੋ ਨਿਸ਼ਾਨ ਨੀ ਦਿਖ ਰਿਹਾ ਦੂਰ ਦੂਰ ਤੱਕ ਅਜੇ
ਲੇਟ ਹੋ ਰਿਹਾ ਵਾ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਸਾਰਾ ਕਲਯੁੱਗ ਵੱਧ ਗਿਆ ਜਿਹੜਾ ਕਲਯੁੱਗ ਆ ਟੈਮ ਟਾਈਮ ਤੇ ਚੀਜ਼ਾਂ ਨੀ ਹੋ ਰਹੀਆਂ ਰੱਬ ਦਾ ਨਾਮ ਲਓ ਜਿੰਨਾ ਵੀ ਹੋਏ
ਉਹ ਤੇ ਹੈ ਹੀ ਆ ਹਮ
ਕਹਿੰਦੇ ਤੁਸੀਂ ਕੀ ਬਣਾਇਆ ਸੀ ਦੁਪਹਿਰੇ
ਮੈਂ ਤੇ ਬਸ ਕੜੀ ਚੌਲ ਬਣਾਏ ਸੀ ਤੇ ਗਰਮੀ ਇੰਨੀ ਪੈ ਰਹੀ ਹੈ ਸਬਜ਼ੀ ਕੋਈ ਸਮਝ ਨੀ ਆਉਂਦੀ ਲੋਕੀ ਬੱਚੇ ਖਾਂਦੇ ਨੀ ਘਰੇਲੇ ਬ ਬੱਚਿਆਂ ਨੇ ਮੂੰਹ ਨੀ ਲਗਾਨੇ ਭਿੰਡੀ ਮੈਨੂੰ ਨੀ ਚੰਗੀ ਲੱਗਦੀ ਏ ਕੁਛ ਸਬਜ਼ੀ ਬਚਦੀ ਨੀ ਹੈ ਗਰਮੀਆਂ ਚ। ਕੁਝ ਸਮਝ ਨੀ ਆਉਂਦਾ
ਨਹੀਂ ਕੜੀ ਤਾਂ ਆਪਣੀ ਵਧੀਆ। ਪੰਜਾਬੀ ਖਾ ਲੈਂਦੇ ਨੇ ਕੜੀ ਬੜੀ ਸ਼ੌਂਕ ਨਾਲ ਖਾਂਦੇ। ਪਕੌੜੇ ਦੀ ਕੜੀ ਹੋਵੇ ਤਾਂ ਕਿਸੇ ਨੂੰ ਹੂ
ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਨੇ
ਪਕੌੜੇ ਦੀ ਹੋਵੇ। ਨਾਲ ਚੌਲ ਹੋ ਜਾਣ
ਉਹੀ ਨਾਲੇ ਥੋੜਾ ਟੇਸਟ ਖੱਟਾ ਜਿਹਾ ਰਹਿੰਦਾ ਨਾ
ਹਾਂਜੀ
ਖਾਂਦੀ ਜਾਂਦੀ ਏ
ਤੁਸੀਂ ਕਿਵੇਂ ਬਣਾਉਂਦੇ ਹੋ ਕੜੀ?
ਕੜੀ ਮੈਂ ਤੇ ਬਸ ਤੜਕੇ ਤੂੜਕੇ ਮਾਰ ਕੇ ਬਸ। ਪਿਆਜ ਥੋੜ੍ਹੇ ਜਿਆਦਾ ਮੈਨੂੰ ਵਧੀਆ ਲੱਗਦੇ ਨੇ ਤੇ ਆਲੂ ਬਰੀਕ -ਬਰੀਕ ਆਲੂ- ਪਿਆਜ ਦੇ ਪਕੌੜੇ ਕੱਢ ਲੈਂਦੀ ਹਾਂ ਬਾਕੀ ਕੜੀ- ਪੱਤਾ ਮੇਥੀ ਦਾਣਾ ਤੇ ਹਾਂਜੀ ਥੋੜਾ ਹੋ ਜਾਂਦਾ ਪਕੌੜਿਆਂ ਚ ਟੇਸਟ ਹਾਨਜੀ। ਪਿਆਜ ਤੇ ਆਲੂ ਬਰੀਕ -ਬਰੀਕ ਕੱਟ ਕੇ ਨਾ ਤੇ ਉਹ ਦਹੀਂੱਕ ਪਕੌੜੇ ਬਣਾ ਲਏ। ਤੇ ਫਿਰ ਜਦ ਤੜਕਾ ਲਾਉਣਾ ਹੋਇਆ ਤੇ ਥੋੜ੍ਹਾ ਜਿਹਾ ਮੈਨੂੰ ਖੜਾ ਮਸਾਲਾ ਥੋੜਾ ਲਈ ਬੜਾ ਪਸੰਦ ਹੈ। ਤੇ ਧਨੀਆ ਪਾ ਲਈ ਵਿੱਚ ਨਹੀਂ ਖੜੇ। ਜਿਵੇਂ ਧਨੀਆ ਪਾ ਲਈ। ਥੋੜ੍ਹੀ ਜਿਹੀ ਮੇਥੜੇ ਪਾ ਲਏ ਤੇ ਸਰਸੋਂ ਹੋ ਗਈ। ਕੜੀ ਪੱਤਾ ਹੋ ਗਿਆ। ਸੁੱਕੀਆਂ ਲਾਲ ਮਿਰਚਾਂ ਮਿਰਚਾਂ ਹੋ ਗਇਆ। ਬਸ ਇਹ ਤੜਕਾ ਪਾਇਆ। ਪਿਆਜ ਭੁੰਨੇ ਤੇ ਬਸ ਸਿੰਪਲ ਉਹੀ ਹਲਦੀ ਹਲਦੀ, ਲੂਣ, ਮਿਰਚ ਪਾ ਕੇ ਤੇ
ਮੈਨੂੰ ਤਾਂ ਪਿਆਜ਼ ਇਹਦੇ ਚ, ਸਾਰੀਆਂ ਜਿਹੜੀ ਵੀ ਸਬਜ਼ੀ ਬਣਾਉਂਗੀ। ਮੈਨੂੰ ਬਰਾਊਨ ਪਿਆਜ਼ ਜਾਂ ਮੰਮੀ ਨੂੰ ਸਾਨੂੰ ਬਰਾਉਣੀ ਚੱਲਦੇ ਆ ਥੋੜੇ ਬਰਾਉਣ ਕਰਕੇ
ਹਾਂ ਭੁੰਨਿਆ ਮਸਾਲਾ ਹੋਏ ਥੋੜ੍ਹਾ ਚੰਗਾ ਲੱਗਦਾ ਹੈ। ਐਵੇਂ ਕੱਚਾ- ਕੱਚਾ ਚੰਗਾ ਵੀ ਨਹੀਂ ਲੱਗਦਾ
ਹਾਂਜੀ ਉਹ ਫੇਰ ਕੱਚਾ ਪਿਆਜ ਈ ਆਈ ਜਾਵੇ ਤਾਂ ਫਾਇਦਾ ਨੀ ਗਾ ਉਹ ਸਬਜ਼ੀ ਦਾ
ਓਹੀ- ਓਹੀ ਆਂ ਫੇਰ ਉਹ ਕੱਚੇ ਏਵੇ ਤੈਰਦੇ ਉੱਤੇ- ਉੱਤੇ ਸਬਜ਼ੀ ਦਾ ਤੇ ਮਜ਼ਾ ਨਹੀਂ ਆਉਂਦੀ
ਹਾਂਜੀ
ਨਾਲੇ ਪਤਾ ਨੀ। ਲੋਕੀ ਕਿਸ ਤਰ੍ਹਾਂ ਬਿਨਾਂ ਪਿਆਜ, ਲਸਣ ਦੀ ਮੈਂ ਤੇ ਸੁਣਦੀ ਹਾਂ ਕਈਆਂ ਨੂੰ ਅਸੀਂ ਪਿਆਜ ਨੀ ਖਾਂਦੇ। ਅਸੀਂ ਲਸਣ ਨੀ ਖਾਂਦੇ। ਸਾਡੇ ਤੁਹਾਨੂੰ ਪਤਾ ਈ ਪੰਜਾਬੀਆਂ ਚ ੱ ਤੇ ਪਿਆਜ ਲਸਣ ਦੱਬ ਕੇ ਨਾ ਪਿਆ ਹੋਏ
ਆਪਣੇ ਨੋ ਮਨ ਪਿਆਜ ਪਾਉਣਗੇ। ਲਸਣ ਪਾਉਣਗੇ ਮਿਰਚਾਂ
ਮਸਾਲਾ ਚਾਹੀਦਾ ਹੈ। ਤੇ ਭੁੰਨਿਆ ਹੋਏ ਤਾਂ ਹੀ ਸਬਜ਼ੀ ਦਾ ਸਵਾਦ ਆਉਂਦਾ
ਹੂ
ਅਹੀ
ਸਬਜ਼ੀ ਉਹੀ ਵਧੀਆ। ਤੁਹਾਨੂੰ ਦੱਸਾ ਆਪਣੇ ਚ ਪੰਜਾਬੀਆਂ ਚ ਡਿਸ਼ਿਜ਼। ਆਪਣੇ ਰਾਜਮਹ ਹੋ ਗਏ। ਚੌਲ ਹੋ ਗਏ। ਸਾਨੂੰ ਕੜੀ- ਚੌਲ। ਰਾਇਤਾ, ਦਈ, ਲੱਸੀ ਇਹ ਬਹੁਤ ਚੱਲਦੀ ਹੈ। ਚਾਹ- ਚਾਹ ਤਾਂ ਪਹਿਲਾਂ ਚਾਹੀਦੀ ਐ।
ਅਰੇ ਸਾਡੇ ਘਰੇ ਵੀ ਚਾਅ ਬੜੀ ਚੱਲਦੀ ਐ। ਇੱਥੇ ਜੀਣਾ ਹੋਵੇ। ਮਰਨਾ ਹੋਵੇ ਸੁੱਖ ਖੋਏ ਗਰਮੀ ਕਿੰਨੀ ਹੋਈ। ਚਾਹ ਨੀ ਪੁੱਛੀ ਤੇ ਬਸ ਫਿਰ ਸੋਚ ਲੋਓ ਜੀ। ਤੁਸੀਂ ਕੁਛ ਨੀ ਪੁੱਛਿਆ ਹੈਗਾ ਆ
ਘਰ ਚਾਹ ਦਾ ਪਤੀਲਾ ਕੁਝ ਹੋਰ ਹੀ ਪ੍ਰੋਗਰਾਮ ਤੇ ਚਾਹ ਦਾ ਪਤੀਲਾ ਚੜ੍ਹਿਆ ਹੀ ਰਹਿੰਦਾ ਚੜਿਆ ਹੀ ਰਹਿੰਦਾ ਤੇ ਕੁਛ ਨੀ ਕਹਿ ਸਕਦੇ
ਚਾਹ ਮਿਲੇ ਨਾ ਮਿਲੇ ਗਰਮੀ ਹੋਵੇ, ਧੁਪ ਹੋਏ, ਚਾਹ ਚਾਹੀਦੀ ਹੈ ਦੋਨੋ
ਹਾਂ ਮੇਰੇ ਹਸਬੈਂਡ ਵੀ ਬਹੁਤ ਚਾਹ ਪੀਂਦੇ ਨੇ, ਉਹਨਾਂ ਨੂੰ ਵੀ ਚਾਹ ਬਥੇਰੀ ਚਾਹੀਦੀ ਹੈ।
ਹੂ- ਹੂ-ਹੂ
ਤੇ ਸਸੂ ਮਾਂ ਤੇ ਕੋਈ ਆ ਜਾਵੇ ਤੇ ਬਸ ਸਸੂ ਮਾਂ ਪਹਿਲੇ ਹੀ। ਚਾਹ ਲਿਆਓ ਜਦਕਿ ਧਰੀ ਹੋਏਗੀ ਫਿਰ ਵੀ ਆਵਾਜ਼ ਮਾਰ ਈ ਦੇਣਗੇ ਬਈ ਚਾਹ ਲਿਆਓ।
ਚਾਹ ਤੋਂ ਬਗੈਰ ਨਹੀਂ ਕੋਈ ਹਿਲ ਸਕਦਾ ਸਾਡੇ ਘਰੇ।
ਤੁਸੀਂ ਘੱਟ ਪੀਦੇ ਓ? ਲੱਗਦੈ ਚਾਹ।
ਮੈਂ ਨੀ ਪੀਂਦੀ ਮੈਨੂੰ ਨਹੀ ਪਸੰਦ ਬਿਲਕੁਲ ਵੀ ਚਾਹ।
ਅੱਛਾ ਤਾਂਹੀ ਪਸੰਦ ਨੀ ਆ ਤੁਹਾਨੂੰ। ਬਣਾ-ਬਣਾ ਕੇ ਭਿੰਡੀਆ
ਔਹੀ ਨਹੀਂ ਮੈਨੂੰ ਤਾਂ ਨੀ ਪਸੰਦ ਹਾਂ ਇੱਕ ਅੱਧੀ ਵਾਰੀ ਹੋ ਗਈ ਹੋ ਗਈ। ਅਦਰਵਾਈਜ਼ ਜ਼ਿਆਦਾ ਨੀ ਚਾਹ ਪਸੰਦ ਇਥੇ ਗਰਮੀ ਐਨੀ ਏ। ਤੇ ਹੋਰ ਈ ਨੀ। ਜੀ ਕਰਦਾ। ਲੇਕਿਨ ਮੇਰੇ ਤੇ ਪੇਕੇ ਵੀ, ਸਹੁਰੇ ਵੀ ਚਾਹ ਸਭ ਨੂੰ ਬੜੀ ਪਸੰਦ ਐ ਚਾਹ ਤੋਂ ਬਗੈਰ ਦਿਨ ਸ਼ੁਰੂਆਤ ਚਾਹ ਤੋਂ ਬਗ਼ੈਰ ਕਹੋ ਰਾਤੀ ਵੀ ਬਣਾ ਕੇ ਪੀ ਲੈਣ ਕੋਈ ਵੱਡੀ ਗੱਲ ਨੀ ਹੈ।
ਹੋਰ ਦਸੋ ਜੀ ਘਰੇ ਸਭ ਠੀਕ ਨੇ?
ਹਾਂਜੀ ਘਰੇ ਸਭ ਠੀਕ -ਠਾਕ ਐ ਵਦੀਆ। ਚਲੋ ਬੱਚੇ ਸੋਣ ਦੀ ਤਿਆਰੀ ਕਰ ਰਹੇ ਨੇ ਛੁੱਟੀਆਂ ਚੱਲ ਰਹੀਆਂ ਨੇ।
ਬਸ ਛੁੱਟੀਆਂ ਹੋ ਗਈਆਂ ਫੇਰ ਉਹੀ ਕੰਮ ਆ। ਫਿਰ ਬਿਜ਼ੀ ਹੋ ਗਏ।
ਹਾਂਜੀ ਹੁਨ ਬਸ ਖੁੱਲਣ ਈ ਵਾਲੇ ਨੇ ਸਕੂਲ ਹੋਰ ਹਫ਼ਤਾ ਰਹਿ ਗਿਐ। ਸਕੂਲ ਖੁੱਲ ਜਾਣ ਤੇ ਫਿਰ ਬਸ ਓਹੀ ਰੂਟੀਨ ਆਪਣਾ ਸਾਰਿਆਂ ਦਾ। ਤੁਹਾਡੇ। ਤੁਸੀਂ ਹੁਨ ਤੁਸੀਂ ਹੁਣ ਕਦੋਂ ਸੋਣ ਦੀ ਤਿਆਰੀ ਕਰਨੀ ਟਾਈਮ ਤੇ ਕਾਫੀ ਹੋ ਗਿਐ?
ਪੈਂਦੀ ਹੁੰਦੀ ਮੈਂ ਰਾਤ ਨੂੰ ਬਾਬਾ ਜੀ ਸੇਵਾ ਲੈਂਦੇ ਹੁੰਦੇ ਆ। ਉਠਾਨਤੇ ਅੰਮ੍ਰਿਤ ਵੇਲੇ ਥੋੜਾ ਜਿਹਾ ਉਹਨਾਂ ਦਾ ਨਾਮ ਲੈ ਜੋਪ ਕੇ। ਫਿਰ ਜਾ ਕੇ ਪੈਂਨੀ ਆ ਹੁਣ ਇਸ਼ਨਾਨ ਕਰਦੀ ਆ ਉਸ ਟਾਈਮ ਇੱਕ -ਡੇਢ ਵਜੇ। ਸਵਾ ਇਕ ਵ ਹਾਂਜੀ।
ਵਧੀਆ।
ਕਦੇ-ਕਦੇ ਟੈਮ ਹੋ ਜਾਂਦਾ ਥੱਕ ਜਾਂਨੀ ਆ ਤੇ ਐਹ ਹੁੰਦਾ ਵੀ ਅੱਜ ਕਿ ਨਾ ਉੱਠਾ ਮੈਂ ਕਿਹਾ ਨਾ। ਇਹ ਤਾਂ ਸਾਡਾ ਚੱਲਦਾ ਹੀ ਰਹਿਣਾ। ਥੋੱਕੋ ਜਾ ਕਿਵੇਂ ਵੀ ਆ ਨਾ ਲਓ ਪਹਿਲਾਂ।
ਉਹੀ ਮੈਂ ਵੀ ਸੋਚਦੀ ਆ ਕਿ ਥੋੜਾ ਜਿਹਾ ਦੋ ਵਜੇ ਦੇ ਟਾਈਮ 'ਚ ਪਾਠ ਸ਼ੁਰੂ ਕਰਾਂ।
ਬਿਲਕੁਲ ਤੁਸੀਂ ਭਵਾਂਵਾ ਏਦਾਂ ਕਰਿਆ ਕਰੋ ਦੇਖੋ ਤੁਸੀਂ ਐਵੇਂ ਵੀ ਫੈਮਿਲੀ 'ਚ ਥੱਕ ਹੀ ਜਾਂਦੇ ਹੋਂਗੇ। ਬਾਬਾ ਜੀ ਨੇ ਇਹ ਕਿਹਾ ਵਾ ਬਾਬਾ ਨੰਦ ਸਿੰਘ ਜੀ ਦੇ ਵੀ ਬਚਨ ਨੇ। ਕੀ ਜੇੜ੍ਹੇ ਗ੍ਰਹਸਤੀ ਵਾਲੇ ਹੁੰਦੇ ਯਾਂ ਅਵੇ ਨੀ ਨਾ ਤੁਸੀਂ ਨਹਾ ਕੇ ਹੀ ਪਾਠ ਕਰੋ। ਤੁਸੀਂ ਜਿਵੇਂ ਉੱਠੇ ਹੋ ਤੁਹਾਡੀ ਜਾਗ ਉੱਠਦੀ ਏ। ਜਿਵੇਂ ਤੁਹਾਨੂੰ ਬਾਬਾ ਜੀ ਦਾ ਹੁਕਮ ਹੋਇਆ। ਡੇਢ ਵਜੇ, ਦੋ ਵਜੇ, ਢਾਈ ਵਜੇ। ਤਾਂ ਤੁਸੀਂ ਜਿੱਥੇ ਬੈਠੇ ਹੋ, ਉੱਥੇ ਬਸ ਚੌਂਕੜਾ ਲਾ ਕੇ, ਚੁੰਨੀ ਲੈ ਕੇ ਸਿਰ ਤੇ ਸਿਰ ਢੱਕਿਆ ਹੋਵੇ। ਬਸ ਪੰਦਰਾਂ ਮਿੰਟ ਗੁਰ ਮੰਤਰ, ਮੂਲ ਮੰਤਰ ਜਪ ਲਓ। ਇਹ ਵੀ ਬਹੁਤ ਆ। ਹਾਂਜੀ। ਇਹ- ਇਹ ਵੀ ਤੁਹਾਡੀੇ ਪਰਵਾਨ ਅ, ਉਸ ਟਾਈਮ ਗੁਰੂ ਮਹਾਰਾਜ, ਗੁਰੂ ਨਾਨਕ ਦੇਵ ਜੀ ਹਾਜ਼ਰ -ਨਾਜ਼ਰ ਹੁੰਦੇ ਨੇ। ਅ, ਬਖਸ਼ਿਸਾ। ਸਾਰੀ ਸੰਗਤ ਨੂੰ, ਉਸ ਟਾਈਮ ਹਾਜ਼ਰ ਹੁੰਦੇ ਨੇ ਉਹੀ ਟਾਈਮ ਆ। ਤੇ ਆਪਾਂ ਨਹਾਉਣ 'ਚ ਕਹਿੰਦੇ ਹਾਂ ਨਾ, ਟਾਈਮ ਵੇਸਟ ਕਰ ਲਈਏ, ਇਹ ਵੀ ਪ੍ਰੋਬਲਮ ਆ। ਉਹ ਟਾਈਮ ਇੱਕ -ਇੱਕ ਮਿੰਟ ਦਾ ਕੀਮਤੀ ਆਪਣੇ ਲਈ। ਪਰ ਮੈਂ ਕੀ ਕਰਦੀ, ਮੈਂ ਨੀ ਕਰਦੀ ਮੈਨੂੰ ਗੁਰੂ ਮਹਾਰਾਜ ਦਾ ਹੁਕਮ ਹੁੰਦਾ। ਮੇਰਾ ਐ ਆ, ਵੀ ਮੈਂ ਇਸ਼ਨਾਨ ਕਰਕੇ ਬੈਠਾ। ਮੈਨੂੰ ਫਿਰ
ਨਹੀਂ, ਉਹ ਫਿਰ ਆਪ ਨੂੰ ਚੰਗਾ ਲੱਗਦਾ ਹੈ। ਨਾ ਫਿਰ ਅੰਦਰੋਂ ਆਪ ਨੂੰ ਮਤਲਬ ਅੰਦਰੋਂ ਫੀਲਿੰਗ ਨੀ ਆਉਂਦੀ। ਉਹ ਠੀਕ ਹੈ ਬਾਬੇ ਨੇ ਨਹੀਂ ਕਿਹਾ ਤੁਸੀਂ ਨਾਉਣਾ ਹੀ ਹੈ। ਬਟ ਆਪ ਨੂੰ ਅੰਦਰੋਂ ਫੀਲਿੰਗ ਨਹੀਂ ਆਉਂਦੀ ਕਿ ਨਹੀਂ ਸਾਫ਼ -ਸੁਥਰੀ ਸੁੱਥਰੇ ਹੋ ਕੇ ਬੈਠਿਏ ਬਾਬੇ ਦੇ ਸਾਹਮਣੇ। ਬਾਕੀ ਤੇ ਮਨ ਸਾਫ਼ ਹੋਣਾ ਚਾਹੀਦਾ।
ਬਸ, ਉਹੀ ਕਹਿੰਦੇ ਅੰਦਰੋਂ ਸਾਫ਼ ਹੈ ਤੇ ਬਾਹਰੋਂ ਨਹਾ ਕੇ ਵੀ
ਕੋਈ ਫਾਇਦਾ ਨੀ। ਹਾਂਜੀ- ਹਾਂਜੀ। ਉਹੀ ਕੋਈ ਫਾਇਦਾ ਨੀ। ਚਲੋ ਜੀ। ਚੰਗਾ ਹੈ। ਫ਼ਿਰ ਤੁਸੀਂ ਹੁਣ
ਤੁਸੀਂ ਵੀ ਉੱਠੋ।
ਹਾਂਜੀ। ਸੋਚਦੀ ਤਾਂ ਡੇਲੀ ਬਟ ਬਸ ਚਲੋ, ਜਦੋਂ ਬਾਬੇ ਦਾ ਹੁਕਮ ਹੋ ਜਾਏ।
ਨਹੀਂ ਦੇਖੋ, ਕਲਯੁੱਗ ਤਾਂ ਸਾਡੇ ਉੱਤੇ ਹੀ ਖੜਿਆ ਹੁੰਦਾ ਵਾ। ਸਾਨੂੰ ਜਗਣ ਤੋਂ ਉਹ ਰੋਕਦਾ, ਬਟ ਆਪਾਂ ਆਪਣਾ ਦਿਲ ਬਨਾਓਨਾਂ ਸਾਰੀਆਂ ਚੀਜ਼ਾਂ ਹੋ ਜਾਣ। ਹ। ਦੇਖੋ ਆਪਾਂ ਸਾਰੇ ਦਿਨ ਚ' ਆਪਾਂ ਆਪਣੇ ਕੰਮਾਂ ਨੂੰ ਟਾਈਮ ਦੇ ਦਿੰਦੇ ਹਾਂ। ਸਾਰੀ ਚੀਜ਼ਾਂ ਨੂੰ ਦਿੰਦੇ ਹਾਂ, ਵੀ ਕਰ।
ਨਹੀਂ ਦੇ ਪਾਉਂਦੇ ਬਸ ਟਾਈਮ, ਬਾਕੀ ਤਾਂ ਸਾਰੇ ਕੰਮ ਚੱਲ ਹੀ ਰਹੇ ਨੇ।
ਕਹੀ ਘਣਟੇ। ਬਰਾਬਰ ਆ ਦੇਖੋ ਆਪਾਂ ਕੋਈ ਕੰਮ ਆਪਣਾ ਡੇਲੀ ਦਾ ਜਿਹੜਾ ਉਹ ਮਿਸ ਨਹੀਂ ਕਰਾਂਗੇ। ਬਟ ਕਦੇ ਘੋਲ ਕਰਕੇ ਤਾਂ ਫਿਰ ਕਹਿੰਦੇ ਨਹੀਂ ਅੱਜ ਨਹੀਂ ਕਰਦੀ, ਅੱਜ ਥਕ ਛੱਡ। ਪਰੇ।
ਨਹੀਂ ਮੈਨੂੰ ਵੀ ਲੱਗਦਾ ਹੈ। ਕਿ ਮੈਂ ਗਲਤੀ ਕਰਦੀ ਹਾਂ। ਬਟ ਨਹੀਂ, ਮੈਂ ਵੀ ਹੁਣ ਸ਼ੁਰੂ ਕਰਨਾ ਚਾਹੁੰਦੀ ਹਾਂ। ਚਲੋ। ਜਦੋਂ ਬਾਬਾ ਜੀ ਮੇਹਰ ਕਰ ਦੇਨ ਚੰਗਾ ਹੀ ਹੈ ਕਰਨ। ਕਰਾਂ, ਮੇਰਾ ਵੀ ਜੀਅ ਕਰਦਾ ਸਵੇਰੇ ਉੱਠਕੇ
ਠੀਕ ਆ।
ਹਾਂ- ਹਾਂ। ਸਹੀ ਗੱਲ ਹੈ। ਚਲੋ, ਚੰਗਾ ਹੈ। ਕਰਾਂਗੇ, ਜਦੋਂ ਬਾਬੇ ਦਾ ਹੁਕਮ ਹੋਇਆ। ਚੰਗਾ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਹਾਂਜੀ। ਸਤਿ ਸ਼੍ਰੀ ਅਕਾਲ ਜੀ।